ਹੈਲੋ, ਫੋਨ ਕੱਟਿੱਆ ਗਿਆ ਸੀ ਵੇਚ, ਆਹੋ ਤੁ ਤੁਹਾਡੀ ਅਵਾਜ਼ ਨੀ ਆ ਰੀ ਸੀ ਮੇਰੀ ਮੈਂ ਤੇ ਮੇਰਾ ਫੋਨ ਤੇ ਔਣ ਸੀ ਤੁਹਾਡੀ ਅਵਾਜ਼ ਨੀ ਆਈ।
ਨਹੀਂ ਮੇਰਾ ਵੀ ਔਣ ਸੀ ਤੁਹਾਡੀ ਓਧਰੋਂ ਆਵਾਜ਼ ਨੀ ਆ ਰੀ ਸੀ।
ਅੱਛਾ ਚਲੋ, ਤੁਹਾਨੂੰ ਫੇਰ ਔ ਆ ਗੇ ਨੇ।
ਹੋਰ ਦੱਸੋ? ਹਾਂਜੀ।
ਤੁਹਾਨੂੰ ਆ ਗੇ ਸੀ ਫੇਰ ਮੈਸੇਜਾਂ।
ਹਾਂਜੀ ਆ ਗਿਆ ਸੀ।
ਅੱਛਾ ਅੱਛਾ, ਫੇਰ ਕੋਈ ਗਲ ਨੀ ਫੇਰ ਤਾ ਕੋਲ ਦੇਤਾ।
ਹਾਂਜੀ ਹਾਂਜੀ ਵਧੀਆ।
ਹੋਰ ਕੀ ਹਾਲ ਚਾਲ।
ਬਸ ਠੀਕ। ਤੁਸੀਂ ਦੱਸੋ।
ਮੈਂ ਬਸ ਵਧੀਆ ਵਧੀਆ ਹੁਣ ਕੋਠੇ ਜਾਵਾਂਗੀ ਹੁਣ ਕੱਪੜੇ ਸੁੱਕਣੇ ਪਾ ਕੇ ਆਵਾਂਗੀ ਉਹ ਜਾਚ ਲੇ ਨਾ ਤਾਂ ਕੀ ਹੋਇਆ ਸੀ ਅੱਜ ਨਾ ਸਾਡਾ ਜਿਹੜਾ ਭਾਂਡੇ ਦਾ ਰੈਂਕ ਸੀ ਨਾ ਉਹਦੇ ਵਿੱਚ ਨਾ ਛਿਪਕਲੀ ਬੜ ਗਈ ਏ ਜਿਹਦੇ ਕਰਕੇ ਫੇਰ ਹਾਂ ਫੇਰ ਮੰਮੀ ਨੇ ਸਾਰੇ ਭਾਂਡੇ ਕਡਵਾ ਤੇ ਬਾਹਰ ਭਾਂਡੇ ਕੱਢੋ ਫੇਰ ਸਾਰੇ ਦੁਬਾਰਾ ਫੇਰ ਸਾਰੇ ਭਾਂਡੇ ਧੋਤੇ ਨੇ ਜਾ
ਹਾਂਜੀ ਉਹ ਫੇਰ ਲੰਬਾ ਕੰਮ ਹੋ ਜਾਂਦਾ।
ਹਾਂਜੀ ਸਾਰੇ ਭਾਂਡੇ ਕੱਢ ਕੇ ਫੇਰ ਦੁਬਾਰਾ ਧੋਤੇ ਨੇ ਉਸ ਤੋਂ ਬਾਅਦ ਕੋਈ ਕਾਰੀਗਰ ਆ ਗਿਆ ਹੈ ਪਾਣੀ ਲੈਣ ਲਈ ਫੇਰ ਮੰਮੀ ਨੇ ਉਹਨੂੰ ਕਿਹਾ ਵੇਖ ਸ਼ਾਇਦ ਜਾਂਦੀ ਨੀ। ਬਈ ਬਾਹਰ ਆ ਤੇ ਤੁਸੀਂ ਕੱਢ ਦਿਓ ਫੇਰ ਮੰਮੀ ਨੇ ਕਡਵਾਤੇ ਮੈਂ ਕਲ ਐਨੀ ਮਿਹਨਤ ਕਰਾਈ ਜੀ ਮੇਰੇ ਕੋਲੋਂ
ਅੱਛ ਤੁਹਾਡੀ ਨਾ ਥੋੜੀ ਆਵਾਜ਼ ਕੱਟ ਕੱਟ ਕੇ ਆਰੀ ਏ।
ਮੈਂ ਇੱਕ ਵਾਰੀ ਵਾਈਫਾਈ ਕੋਲ ਜਾਂਦੀ ਹਾਂ। ਠੀਕ ਮੇਰਾ ਵਾਈਫਾਈ ਲਗਿਆ ਤਾਂ ਮੈਂ ਆ ਹੁਣ ਆ ਰਹੀ ਆਵਾਜ਼
ਹਾਂਜੀ ਹਾਂਜੀ ਥੋੜ੍ਹੀ ਕੱਟ ਕੱਟ ਕੇ ਆਣ ਲੱਗ ਗਈ ਸੀ ਆਵਾਜ਼। ਅੱਛਾ ਜੀ ਹਾਂਜੀ ਛਿਪਕਲੀ ਕਿਤੇ ਵੀ ਆ ਜਾਏ ਅ ਇੱਕ ਤੇ ਬਹੁਤ ਡਰ ਲੱਗਦਾ ਤੇ ਉੱਪਰੋਂ ਫੇਰ ਬੜਾ ਉਹ ਹੁੰਦਾ ਕਿ ਇਹਨੂੰ ਨਿਕਲ ਜਾਏ ਘਿਨ ਜੀ ਆਦੀ ਹੈ ਉਹਦੇ ਕੋਲੋਂ ਚਾਹੇ ਕੁਛ ਕਹਿੰਦੀ ਨੀ ਪਰ ਆਪਣੇ ਆਪ ਨੂੰ ਕਿਨ ਆਦੀ ਏ
ਹਾਂ ਕੁਝ ਕਹਿੰਦੀ ਤਾਂ ਨੀ ਹੇ ਫ ਫੇਰ ਵੀ ਡਰ ਲੱਗਦਾ ਨਾ ਬਾਡਿਂਆ ਚ ਨਾ ਵੜ ਜੇ ਉਹ ਕਿਸੇ ਚਲੀ ਜਾਂਦੀ ਹੈ ਨਾ ਤੇ ਨਿਕਲਦੀ ਵੀ ਨੀ ਆ ਫਿਰ ਬਾਹਰ
ਹਾਂਜੀ ਉਹ ਹਾਂਜੀ ਉਹ ਫਿਰ ਪਾਣੀ ਚਲਾਓ ਅਹ ਇੱਧਰ-ਉਧਰ ਘੁੰਮ ਦੀਏ
ਹਾਂਜੀ-ਹਾਂਜੀ
ਹੋਰ ਦੱਸੋ ਪਾਣੀ, ਅਹ ਤੁਸੀਂ ਸਵੇਰੇ ਆਪਣੀ ਦਿਨਚਰਿਆ ਕਿਵੇਂ ਸ਼ੁਰੂ ਕਰਦੇਓ।
ਮੈਂ ਸਾਹ ਪੈਲੀ ਉੱਠਣੀ ਆ ਜਿਹੜਾ ਜੋ ਰਾਜ ਰਾਜਾ ਦੱਸ ਰਸੋਈ ਜਾ ਕੇ ਜਿਹੜਾ ਪਾਣੀ ਹੁੰਦਾ ਨਾ ਜੀਰੇ ਵਾਲਾ ਜੀਰਾ ਸੌ ਉਹ ਪਾਣੀ ਪਿੰਨੇ ਆ ਮੇਰੇ ਮੈਂ ਤੇ ਮੇਰਾ ਹਸਬੈਂਡ ਆ ਉਸ ਤੋਂ ਬਾਅਦ ਫੇਰ ਸਿੱਧਾ ਲਗਾਉਾਨਦੇ ਹ ਆਪਣੀ ਮਤਲਬ ਮਸ਼ੀਨ ਕੱਪੜਿਆਂ ਲਈ
ਹ ਅੱਛਾ ਜੀ
ਦਣੀ ਆ ਨਾ ਤੇ ਅਸੀਂ ਉਹ ਕੱਪੜ ਵੱਖਰੇ-ਵੱਖਰੇ ਧੋਨੇ ਹਾਂ
ਅੱਛਾ ਜੀ
ਤੇ ਜਿਹਦੇ ਕੱਪੜੇ ਹੁੰਦੇ ਨੇ ਅਸੀਂ ਫੇਰ ਵੱਖਰੇ ਕਰ ਦਿੰਦੇ ਹਾਂ ਉਹ ਕੱਪੜੇ ਵੱਖਰੇ ਧੋਂਦੇ ਨੇ ਆਪਣੇ ਮੈਂ ਆਪਣੇ-ਆਪਣੇ ਤੋਣੀ ਹਾਂ, ਜੇ ਮੈਂ ਜਲਦੀ ਉੱਠ ਗਈ ਤੇ ਮੈਂ ਮਸ਼ੀਨ ਲਾ ਲਾ ਜਾਓ ਜਲਦੀ ਉਠ ਉਠ ਕੇ ਤੇ ਉਹ ਮਸ਼ੀਨ ਲਾ ਲੈਂਦੇ ਨੇ ਆਪਣੇ ਤੇ ਫਿਰ ਫਰ ਮਧਣ ਲਓ ਤੇ ਫਿਰ ਇ ਇਕੱਠੇ ਧੋਨੇ ਨਾ ਜੇ ਉਹਨੇ ਮਸ਼ੀਨ ਲਾਲਿ ਤੇ ਫਿਰ ਉਹ ਕੱਪੜੇੋ ਧੋਈ ਗੀ ਸਸੂ ਮ ਦੇ ਆ
ਹਾਂਜੀ ਤੁਸੀਂ ਲਗਾਈ ਤੇ ਤੁਸੀਂ ਤੌਹੋ ਗੇ ਹਾਂਜੀ ਠੀਕਏ ਰਲ ਮਿਲ ਕੇ ਹੀ ਕੰਮ ਹੁੰਦੇ ਆ ਸਾਰੇ
ਅੱਛਾ ਜੇ
ਹਾਂਜੀ ਤੇ ਤੁਸੀਂ ਮਤਲਬ ਕਿ ਇਹ ਜੀਰਾ ਜਵੈਨ ਸੌਂਫ ਦਾ ਪਾਣੀ ਅਹ ਵੈਸੇ ਹੀ ਪੀਂਦੇ ਹੋ ਜਾਂ ਕੋਈ ਕਾਰਨ
ਨਹੀਂ ਨਹੀਂ ਵੈਸੇ ਹੀ ਬੋਡੀ ਪੱਤਰੀ ਕਰਨ ਲਾਈਏ
ਅੱਛਾ ਤੇ ਇਹਦੇ ਨਾਲ ਤੁਹਾਡਾ ਵੇਟ ਲੂਜ ਹੋਇਆ
ਇੱਕ ਮਹੀਨਾ ਈ ਹੋਇਆ ਪੀਨੇ ਪਿਆਵਾਂ ਐਚੁਲੀ ਮੇਰੇ ਨਾ ਦਿਓਰ ਪੀਂਦਾ ਸੀ ਪੇਲੇ ਉਹਨਾਂ ਦਾ ਪੇਟ ਬਾਹਰ ਸੀ ਨਾ ਕਾਫੀ ਮਤਲਬ ਡਰਿੰਕ ਵਗੈਰਾ ਕਰਦੇ ਸੀ ਨਾ ਤੇ ਉਹਨਾਂ ਦਾ ਪੇਟ ਬਾਹਰ ਸੀ ਤੇ ਬਿਮਾਰ ਹੋ ਗਏ ਸੀ ਤੇ ਹੁਣ ਜੀ ਮਤਲਬ ਵਗੈਰਾ ਲੱਗ ਗਈਆਂ ਸੀ ਉਹਨਾਂ ਨੂੰ ਫਿਰ ਡਾਕਟਰ ਨੇ ਕਿਹਾ ਸੀ ਤੇ ਤੁਸੀ ਆਪਣਾ ਵਜਨ ਘ ਟਓ
ਅੱਛਾ ਜੀ
ਥੋੜਾ ਲੀਵਰ ਫੈਂਟੀ ਵੀ ਹੋਇਆ ਦਾ ਵੇ ਉਹਨੂੰ ਡਾਕਟਰ ਨੇ ਕਿਹਾ ਸੀ। ਖਾਣ ਵਾਸਤੇ ਤੇ ਉਹਨੇ ਦੋ-ਤਿੰਨ ਮਹੀਨੇ ਖਾਧੇ ਦੇ ਪੇਟ ਅੰਦਰ ਚਲਾ ਗਿਆ। ਤੇ ਫੇਰ ਮੈਂ ਵੀ ਸੋਚਿਆ ਮ
ਇਹਦੇ ਨਾਲ ਹੋ ਜੇ ਥੋੜਾ ਤੁਹਾਨੂੰ ਫ਼ਰਕ ਲੱਗਿਆ ਆਪਣੇ ਆਪ ਨੂੰ
ਮੈਂ ਦੱਸਿਆ ਬਈਆ ਮੈਂ ਇੱਕ ਮਹੀਨਾ ਹਲੇ ਸ਼ੁਰੂ ਕੀਤਾ ਏ ਐਂਵੇ ਇਹ ਪੀਣਾ ਨਾ ਪਹਲਾ ਲੂਣ ਮੋਸਣ ਆਦੇ ਜਾਣਗੇ ਤੁਹਾਨੂੰ ਦੋ-ਤਿੰਨ ਦਿਨ ਤੁਹਾਨੂੰ ਹਾਂ ਉਹਦੇ ਨਾਲ ਪੇਟ ਸਾਫ਼ ਹੋਏਗਾ ਫੇਰ ਅਸੀਂ ਸਵੇਰੇ ਉਹ ਪੀਲੇ ਫਿਰ ਮ ਕੀ ਲਾਦੇ ਹਾਂ ਮਸ਼ੀਨ ਲਾਉਣ ਤੋਂ ਬਾਅਦ ਮੇਰਾ ਕਾਕਾ ਹੋਵੇ ਉਹਨੂੰ ਮੈਂ ਟਿਊਸ਼ਨ ਭੇਜ ਦੀ ਆ ਸਾਡੇ ਦਸ ਵੱਜੇ
ਹਾਂਜੀ
ਫੇਰ ਉਸ ਤੋਂ ਬਾਅਦ ਮੇਰੀ ਦਰਾਣੀ ਉਹ ਨਾਸ਼ਤਾ ਬਣਾ ਲੈਂਦੇ ਨੇ ਅਸੀਂ ਕੱਪੜੇ ਕੁੱਪੜੇ ਸੁੱਕਣੇ ਪਾ ਕੇ ਆ ਜਾਂਦੀ ਹਾਂ ਮੈਂ
ਹਾਂਜੀ ਵਧ ਹਾਂ ਰਲ ਮਿਲ ਕੇ ਹੀ ਹੋ ਜਾਂਦਾ ਕੰਮ ਸਾਰਾ ਤੇ ਅ
ਦੁਪਹਿਰ ਦੀ ਵਾਰੀ ਆਉਂਦੀ
ਅੱਛਾ ਜੇ ਤੁਸੀਂ ਰੋਟੀ ਬਣਾਉਂਦੇ ਹੋ
ਹਾਂ ਮੈਂ ਦੁਪਹਿਰ ਦੀ ਬਣਾਉਂਦੀ ਹਾਂ ਸ ਸਬਜ਼ੀ ਹੋ ਗਈ
ਹਾਂਜੀ ਤੇ ਰਾਤ ਦੀ
ਰਾਤ ਇਕੱਠੀ ਰਾਤ ਇਕੱਠੀ ਹੈ। ਜਿਵੇਂ ਹੁਣ ਰਸੋਈ ਚ ਗਈ ਹੈ। ਉਹ ਤਾਂ ਕੀ ਕਰੇਗੀ ਦਾਲ ਬਣਾਦੇਗੀ ਆਟਾ ਟ ਗੁੰਦੇ ਗੀ ਪਾਂਡੇ ਮਾਂਜਦੇ ਗੀ ਤੇ ਮੈਂ ਫੇਰ ਰੋਟੀ ਬਣਾ ਦਿੰਦੀ ਹਾਂ। ਪਰ ਇਹ ਗੱਲ ਆਉਂਦੀ ਨਾ ਫੇਰ ਮੈਂ ਇਹਨੂੰ ਛੇ ਅੱਠ ਵੇ ਲੈ ਕੇ ਦਸ ਵਜੇ ਤ ਮੈਂ ਗੁਡੀਆਂ ਲੈ ਕੇ ਬਹ ਜ ਜਾਂਦੀ ਹਾ ਪੜ੍ਹਾਉਣ ਲਈ ਪਰ ਮੇਰਾ ਕੰਮ ਹੁੰਦਾ ਬਾਹਰ ਨਿਕਲ ਅਸੀ ਰੋਟੀ ਬਣਾਉਣੀ ਹੈ। ਨਹੀਂ ਨਹੀਂ ਜੋਬ ਵਗੈਰਾ ਨੀ ਅੇ ਘਰ ਦੇ ਕੰਮ ਹੀ ਨੇ ਜੋਬ ਦਾ।
ਹਾਂਜੀ ਘਰ ਦਾ ਕੰਮ ਹੀ ਨਹੀਂ ਖ ਤਮ ਹੁੰਦੇ। ਇਹ ਇਹਹੀ ਸਭ ਤੋਂ ਵੱਡੀ ਜੋਬ ਹੈ। ਏਸ ਤੋਂ ਵੱਡੀ ਜੋਬ ਹੈ ਹੀ ਨਹੀਂ ਕੋਈ ਹਾਂਜੀ ਛੋਟੇ ਬੱਚਿਆਂ ਦਾ ਵੈਸੇ ਹੀ ਉਹ ਰਹਿੰਦਾ ਕਿ ਉਹਨਾ ਨੂੰ ਨੂੰ ਉਹਨਾਂ ਦੀ ਦੇਖਭਾਲ ਕਰਨ ਕੇਅਰ ਕਰਨਾ ਬਹੁਤ ਮੁਸ਼ਕਿ ਕਿਲ ਹੁੰਦਾ ਫਿਰ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਨਵਾਉਣਾ ਸਭ ਕੰਮ ਆਪ ਹੀ ਕਰਨੇ ਹੁੰਦੇ।
ਹਮ ਬਚੇ ਛੋਟੇ ਕਰਕੇ ਬੜਾ ਕੰਮ ਖ਼ਰਾਬ ਹੋ ਜਾਂਦਾ ਕਿੱਥੇ ਬੰਦਾ ਜਾ ਵੀ ਨਹੀਂ ਸਕਦਾ। ਇਹ ਹੁੰਦਾ ਨਾ ਚੱਲ ਕਿੱਥੇ ਵੀ ਜਾਣਾ ਹੋਵੇ ਪਹਿਲੇ ਉਹ ਨਾਸ਼ਤਾ ਬਣਾ ਕੇ ਨਿਕਲੇਗੀ ਜਾਂ ਮੈਂ ਕਿਤੇ ਪੇਕੇ ਜਾਣਾ ਹੁੰਦਾ ਵੇ ਮੈਂ ਸਾਰੀ ਦੁਪਹਿਰ ਦੀ ਰੋਟੀ ਰੁਟੀ ਬਣਾ ਕੇ ਜਾਵਾਂਗੀ ਫੇਰ।
ਤੇ ਲੋਕਲ ਹੀ ਲੋਕਲ ਈ ਤੁਹਾਡੇ ਪੇਕੇ।
ਪੇਕੇ ਤਾਂ ਲੋਕ ਕਲੀ ਨੇ
ਅੱਛ ਅੱਛਾ ਅੱਛਾ ਹਾਂ ਉਹ ਤੇ ਫਿਰ ਉਹ ਪਿੱਛੋਂ ਫਿਰ ਟੈਂਸ਼ਨ ਆਪ ਨੂੰ ਹੀ ਹੁੰਦੀ ਨਾ ਕੀ ਖਲੇਰੇ ਪਏ ਰਹਿਣੇ ਪਿੱਛੋਂ।
ਹਮ ਨਹੀਂ ਸਾਡੀ ਸਾਡੀ ਮਲਨ ਪਹਿਲੇ ਕਹਿ ਜਿੱਥੇ ਮਰਜੀ ਜਾਓ ਕੰਮ ਕਰਕੇ ਜਾਇ ਕਰ ਆਪਣਾ। ਅਸੀਂ ਕੰਮ ਕਰਕੇ ਜਾਂਦੇ ਹਾਂ ਫੇਰ ਜਾਂ ਫਿਰ ਅਸੀ ਕੰਮ ਕਰਕੇ ਨਹੀਂ ਗਏ ਨਾ ਅਸੀੇ ਟਾਈਮ ਤੇ ਘਰ ਆ ਜਾਨਦੇ ਹਾਂ ਜੇ ਬਾਜ਼ਾਰ ਵੀ ਜਾਨਦੇ ਹਾਂ।
ਹਮ ਤੇ ਤੁਸੀਂ ਸੈਰ ਸੈਰ ਵਗੈਰਾ ਵੀ ਕਰਦੇ ਹੋ।
ਨਹੀਂ ਸੈਰ ਵਗੈਰਾ ਤੇ ਹੁਣ ਤਾਂ ਨ ਕਰਦੇ ਉਹ ਰਾਤੀ ਕਰ ਲੈਂਦੇ ਆ ਨਾ ਜੀ ਨਾ ਕਰਨ ਤੋਂ ਬਾਅਦ ਥੋੜ੍ਹੀ ਦੇਰ ਬਸ ਪੰਜ ਦਸ ਮਿੰਟ।
ਅੱਛਾ ਜੀ।
ਥੋੜ੍ਹੀ ਦੇਰ ਕਰ ਲੈਨਦੇ ਆਂ।
ਚਾਹ ਵਗੈਰਾ ਸਵੇਰੇ ਪੀਂਦੇ ਹੋ। ਸਵੇਰੇ ਜਿਵੇਂ ਉੱਠਦੇ ਹੋ ਉਠ ਰੱਖਦੇ ਹੋ ਤੁਸੀਂ ਚਾਹ ਵਗੈਰਾ ਲੈਂਦੇ ਹੋ ਸਵੇਰੇ।
ਹਮ ਚਾਹ ਵਗੈਰਾ ਪੀਨੇ ਹਾਂ। ਤੇ ਫੇਰ ਉਸ ਤੋਂ ਬਾਅਦ ਨੂੰ ਦੱਸਿਆ ਤਾਂ ਅ ਫੇਰ ਕੱਪੜੇ ਕੁੱਪੜੇ ਸੁਖਣੇ ਪਾਉਣ ਚਲੇ ਜਾਂਦੇ ਹਾਂ।
ਹਾਂਜੀ, ਹਾਂਜੀ।
ਸ਼ਤਾ ਬਨਾ ਲੈਂਦੀ ਹੈ, ਬਸ ਫੇਰ ਏਂਜ ਕੰਮ ਸ਼ੁਰੂ ਕਰ ਦਿੰਦੇ ਆ। ਫੇਰ ਐ ਵੇ ਕਿ ਰਾਤੀ ਮੈਂ ਪਹਿਲੇ ਭਿਗੋ ਕੇ ਰੱਖਣੀ ਆ ਜੀਰੇ ਚ ਅਪਣਾ ਹਸਬੈਂਡ ਤੇ ਅਪਣਾ
ਅੱਛਾ ਭਿਉਂ ਭਿਉਂ ਕੇ ਰੱਖਣਾ ਸਵੇਰੇ ਉਬਾਲ ਲੇਨਾ ਉਹਨੂੰ
ਹਾਂ ਹਾਂ ਇੰਝ ਪਿਨੇ ਆ। ਮੇਰੇ ਨਾ ਫਾਦਰ ਇਨ ਲਾੱ ਸ਼ੁੱਰੂ ਤੋਂ ਪੀਂਦੇ ਨੇ ਮੇਰੇ ਫਾਦਰ ਇਨ ਲਾੱ ਨੂੰ ਨਾ ਸ਼ੂਗਰ ਹੈ ਤੇ ਉਹ ਪੀਂਦੇ ਨੇ ਤੇ ਉਹ ਕਹਿੰਦੇ ਨੇ ਕਾਫੀ ਅੱਛਾ ਤੁਸੀਂ ਪੀ ਲਿਆ ਕਰੋ ਤਾਂ ਫੇਰ ਮੇਰਾ ਦਿਓ ਪੀਣ ਲਗ ਪਯਾ ਸੀ, ਅਸੀ ਵੀ ਪੀਣ ਲੱਗ ਗਏ ਹਾਂ ਉਹ ਵੀ ਕਦੀ ਕਦੀ ਪੀਨੇ ਹਾਂ ਜਿਵੇਂ ਜਿਵੇਂ ਅੱਜ ਦੋ ਦਿਨ ਪੀਤੇ ਇੱਕ ਦਿਨ ਵਿਚ ਸਕਿੱਪ ਹੋ ਜਾਂਦਾ ਵੇ ਭੁਲ ਜਾਂਨੇ ਆ ਰੱਖਣਾ ਜੇ ਰਾਤੀ ਲੇਟ ਸੌਨੇ ਆ ਤੇ ਭੁਲ ਜਾਨੇ ਆਂ ਜਿਵੇਂ ਰਾਤੀ ਯਾਦ ਆ ਗਿਆ ਵੇ ਤੇ ਫਟਾਫਟ ਭਿਔ ਦਿੰਦੇ ਆਂ।
ਮੈਂ ਵੀ ਉਹ ਸ਼ੁਰੂ ਕਰਾਂਗੀ ਮੇਰੇ ਮੈਂ ਵੀ ਨਾ ਥੋੜਾ ਮਤਲਬ ਮੇਰੀ ਉਂਝ ਠੀਕ ਆ ਮੈਂ ਸਿਰਫ ਪੇਟ ਈ ਬਾਹਰ ਹੈਗਾ।
ਅੱਛਾ।
ਹਾਂਜੀ।
ਵੈਸੇ ਤਾਂ ਉਹ ਸਾਰੇ ਕਹਿੰਦੇ ਕਿ ਇਰਾਨੀ ਚਾਹ ਪੀਓ ਤੇ ਚਾਹ ਐ ਵਾਲੀ, ਐ ਵਾਲੀ ਨੁਕਸਾਨ ਕਰਦੀ ਹੈ ਜਿਹੜੀ ਅਸੀਂ ਬਣਾਦੇ ਹਾਂ ਨਾ। ਦੁੱਧ ਪਾ ਕੇ ਚਾਹ ਇਰਾਨੀ ਚਾਹ ਕਹਿੰਦੇ ਬਣਾ ਕੇ ਪੀਆ ਕਰੋ। ਪਤਾ ਜਿਵੇਂ ਅਸੀਂ ਅਹ ਇੱਕ ਪਤੀਲੇ ਚ ਪਾਣੀ ਲਿੱਤਾ ਉਹਦੇ ਚ ਚਾਹ ਪੱਤੀ ਤੇ ਖੰਡ ਪਾ ਲੀ ਤੇ ਦੂਜੇ ਪਤੀਲੇ ਜਿੰਨਾ ਅਸੀਂ ਦੁੱਧ ਪਾਣਾ ਹੈ ਨਾ ਉਹਦੇ ਚ ਉਹ ਦੁੱਧ ਨੂੰ ਅਲਗ ੳਬਾਲ ਲੋ।
ਅੱਛਾ।
ਹਾਂਜੀ ਤੇ ਜਦੋਂ ਅ ਚੰਗੀ ਤਰ੍ਹਾਂ ਚਾਹ ਵਾਲਾ ਪਾਣੀ ਕੜ ਜਾਏ ਪੱਤੀ ਵਾਲਾ ਪਾਣੀ ਕੱੜ ਜਾਏ ਫੇਰ ਉਹ ਜਦੋਂ ਦੁੱਧ ਵੀ ਉਬਲ ਜਾਏ ਚੰਗੀ ਤਰ੍ਹਾਂ ਤੇ ਦੋਨਾਂ ਗੈਸਾਂ ਨੂੰ ਬੰਦ ਕਰਕੇ ਤੇ ਉਹ ਦੁੱਧ ਉਹਦੇ ਚ ਪਾ ਦੇਣਾ ਚਾਹ ਵਾਲੇ ਪਾਣੀ ਚ। ਪੱਤੀ ਵਾਲੇ ਪਾਣੀ ਚ ਪਾ ਕੇ ਫੇਰ ਆਪਣੇ ਕੱਪਾਂ ਚ ਪਾ ਲੋ ਤੇ ਕਹਿੰਦੇ ਉਹ ਕਦੀ ਵੀ ਹਾਂਜੀ, ਹਾਂਜੀ ਉਹ ਕਦੀ ਵੀ ਕਹਿੰਦੇ ਜੋ ਸਾਡੀ ਬੋਡੀ ਚ ਗੈਸ ਬਣਦੀ ਹੈ ਨਾ ਉਹ ਵਾਲੀ ਚਾਹ ਕਦੇ ਵੀ ਗੈਸ ਬਣਾਦੀ। ਉਹ ਬਿਲਕੁਲ ਸਾਡੇ ਲਈ ਬਿਲਕੁਲ ਵਧੀਆ ਰਹਿੰਦੀ ਹੈ ਤੇ ਮੋਟੀ ਰੋਟੀ ਖਾਓ ਕਹਿੰਦੇ ਥੋੜ੍ਹੀ ਜਿਵੇਂ ਰੋਟੀ ਅਸੀਂ ਪਤਲੀ ਖਾਣੇ ਹਾਂ ਨਾ
ਹੂੰ ਹੂੰ
ਨਹੀਂ ਥੋੜ੍ਹੀ ਰੋਟੀ ਮੋਟੀ ਖਾਓ ਤੇ ਰਾਤੀ ਸੌਣ ਲੱਗੇ ਧੁੰਨੀ ਤੇ ਘਿਓ ਲਗਾਓ ਉਹਦੇ ਨਾਲ ਵੀ ਕਾਫ਼ੀ ਫ਼ਰਕ
ਨਹੀਂ ਤੂੰਨੀ ਤੇ ਘਿਉ ਪਾਦੇ ਨੇ ਮੇਰੇ ਹਸਬੈਂਡ ਲਾ ਕੇ ਸੌਂਦੇ ਨੇ ਤੂੰਨੀ ਦੇਖਿਆ ਤਾਂ ਕਹਿੰਦੇ ਕਿ ਮਤਲਬ ਨੱਕ ਠੀਕ ਰਹਿੰਦਾ ਹੈ।
ਹਾਂਜੀ ਨੱਕ ਵੀ ਠੀਕ ਨਹੀਂ ਜਿਹੜੀਆਂ ਸਾਡੀਆਂ ਹੂੰ ਜਿਹੜੀ ਧੁੰਨੀ ਹੁੰਦੀ ਹੈ ਨਾ ਉਹ ਸਾਰੀਆਂ ਜੋ ਸਾਡੀ ਬੋਡੀ ਦੀ ਇੰਟਰਨਲ ਬੋਡੀ ਹੈ ਨਾ ਉਹਦੇ ਸਾਰੀਆਂ ਨਾਲ ਜੁੜੀ ਜਿਵੇਂ ਦਿਮਾਗ ਨਾਲ ਵੀ ਜੁੜਿਆ ਦਾ ਸਭ ਕੁਛ ਮਤਲਬ ਕਿ ਨਾਲ ਖੁਸ਼ਕੀ ਨਹੀਂ ਆਉਂਦੀ ਸਾਡੇ ਦਿਮਾਗ ਚ ਵੀ ਖੁਸ਼ਕੀ ਨਹੀਂ ਅਉਂਦੀ ਕੀ ਨਹੀਂ ਆਉਂਦੀ ਤੇ ਵਧੀਆ ਰਹਿੰਦਾ ਹਾਂਜੀ ਕੋਲਡ ਵੀ ਨਹੀਂ ਲੱਗਦਾ ਤੇ ਤੁਸੀਂ ਦੇਖ ਦੇਖੋਗੇ ਕਿ ਮਤਲਬ ਜਦੋਂ ਤੁਸੀਂ ਸ਼ੁਰੂ ਕਰੋਗੇ ਨਾ ਤੇ ਤੁਹਾਡਾ ਜੇ ਪੇਟ ਨਾ ਸਾਫ਼ ਹੁੰਦਾ ਨਾ ਤੇ ਰੈਗੂਲਰ ਪੇਟ ਇਕਦਮ ਸਾਫ਼ ਹੋਇਆ ਕਰੇਗਾ
ਅੱਛਾ
ਹਾਂਜੀ ਤੇ ਰਾਨੀ ਚਾਹ ਪੀਓ ਨਾਲ ਗੁੜ ਇਮਲੀ ਦੀ ਚਟਨੀ ਕਹਿੰਦੇ ਆ ਉਹ ਦਵਾਈ ਦੇ ਤੌਰ ਤੇ ਇੱਕ ਚਮਚ ਰੋਜ਼ ਖਾਓ
ਕਿਹੜੀ ਦਵਾਈ
ਹਮ ਗੂੜ ਇਮਲੀ ਦੀ ਚਟਨੀ ਹੁੰਦੀ ਹੈ ਨਾ ਗੁੜ ਇਮਲੀ ਦੀ ਚਟਨੀ ਉਹਨੂੰ ਮਤਲਬ ਚਟਨੀ ਬਣਾ ਲੋ ਗੂੜ ਇਮਲੀ ਦੀ
ਅੱਛਾ ਗੂੜ ਤੇ ਇਮਲੀ ਦੀ
ਹਾਂਜੀ ਗੁੜ ਇਮਲੀ ਦੀ
ਅੱਛਾ
ਤੇ ਉਹ। ਉਹਨੂੰ ਇੱਕ ਚਮਚ ਉਹਦੇ ਚ ਇੱਕ ਚਮਚ ਕੱਢ ਕੇ ਰੱਖ ਲਓ ਪਹਿਲਾਂ ਬੋਤਲ ਚ ਭਰ ਕੇ ਰੱਖ ਲਓ ਉਹਨੂੰ ਇੱਕ ਚਮਚ ਕੋਲੀ ਚ ਕੱਢ ਲਓ ਤੇ ਥੋੜ੍ਹੀ ਜਿਹੀ ਨੋਰਮਲ ਟੈਂਪਰੇਚਰ ਹੋ ਜਾਏ ਤੇ ਤੁਸੀਂ ਉਹਦੇ ਚ ਥੋੜ੍ਹਾ ਜਿਹਾ ਗੁਣਗੁਣਾ ਪਾਣੀ ਪੀਓ। ਪਾਉ।
ਅੱਛਾ।
ਗੁਨਗੁਣਾ ਪਾਣੀ ਪਾਓ। ਤੇ ਉਹ ਅ। ਤੁਸੀਂ ਥੋੜ੍ਹਾ ਥੋੜ੍ਹਾ ਨਾ ਮਤਲਬ ਕਿ ਇਹ ਦਵਾਈ ਦੇ ਤੌਰ ਤੇ ਪੀ ਲੋ ਉਹਦੇ ਨਾਲ ਤੁਹਾਨੂੰ ਦੇਖਣਾ ਕਿੰਨਾ ਆਰਾਮ ਮਿਲੇਗਾ।
ਅੱਛਾ ਠੀਕ ਹੈ ਫ਼ਰਕ ਪੈਦਾ ਹੋਲੀ।
ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਇੱਕ ਮਿੰਟ ਮੈਂ ਵਟਸਐਪ ਤੇ ਕਰਦੀ ਹੈ ਗੱਲ ਠੀਕ ਹੈ ਜੀ।